ਹੈਲੋ।
ਉਹ
ਹੈਲੋ। ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ ਹੈਲੋ।
ਚ
ਹੈਲੋ। ਹੈਲੋ।
ਹੈਲੋ ਕੀ ਹਾਲ ਕਿਆ ਹਾਲ ਹੋ ਪਰਿਵਾਰ ਸ
ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਜੀ?
ਡ ਹੈਲੋ।
ਕੀ ਕਹਿੰਦੇ
ਅ ਆਪਣੇ ਘਰੋਂ ਆਪਣੇ ਘਰੋਂ ਬਾਹਰ ਕੇ ਕਾਲ ਕਰੋ।
ਅੱਛਾ ਨਹੀਂ ਮੇਰੇ ਤਾਂ ਵਾਈਫਾਈ ਹੈਗਾ ਹੈ ਘਰ ਲੱਗਿਆ ਹੋਇਆ ਨੈਟਵਰਕ ਤਾਂ ਨਹੀਂ ਹੋਣਾ ਚਾਹੀਦਾ ਇਸ਼ੂ।
ਅੱਛਾ ਵਾਈਫ
ਹਾਂਜੀ ਹਾਂਜੀ ਨਹੀਂ ਮੇਰਾ ਵਾਈਫਾਈ ਲੱਗਿਆ ਹੋਇਆ।
ਕਿਹੜਾ ਮ
ਏਅਰਟੈਲ ਦਾ ਹੈ।
ਕਿਹੜਾ ਵਾਈਫਾਈ ਅੱਛ ਅੱਛਾ, ਏਅਰਟੈਲ ਤੇ ਹੈਗਾ ਮਤਲਬ ਨੈਟਵਰਕ ਵਗੈਰਾ ਸਹੀ ਆਉਂਦੇ ਨੇ।
ਹਾਂਜੀ ਹਾਂਜੀ, ਵਧੀਆ ਆਂਦੇ ਨੇ ਬਹੁ ਵਧੀਆ ਨੈਟਵਰਕ ਆਉਂਦੇ ਨੇ।
ਅੱਛਾ ਮੈਂ ਸੁਣਿਆ ਓਦੇ ਵਧੀਆ ਆਉਂਦੇ ਨੇ।
ਏਅਰਟੱਲ ਨੇ ਅਤੇ ਹਮ ਹਮ।
ਅੱਛਾ ਤੇ ਮਤਲਬ ਕੀ ਪਲੈਨ ਹੁੰਦਾ ਮਤਲਬ ਏਦਾਂ ਜਿੱਦਾਂ ਲਗਵਾਉਣਾ ਹੋਏੇ।
ਹੁਨ ਤਾਂ ਏਅਰਟੈੱਲ ਦਾ ਸਸਤਾ ਵੀ ਹੋ ਰਿਹਾ ਮਤਲਬ ਜੀਓ ਨਾਲ। ਜੀਓ ਦਾ ਆਉਦਾ ਹੈ ਨਾ ਸੱਤ ਸੌ ਰੁਪਈਆ ਮਹੀਨੇ ਦਾ। ਏਅਰ ਟਲ ਤਾਂ ਹੁਣ ਤੁਸੀਂ ਐ ਲਾ ਲੋ ਭੈਣ ਜੀ ਮਤਲਬ ਕਿ ਚਾਰ ਅੱਠ ਸੌ ਰੁਪਏ
ਅੱਛਾ ਇਹ ਵਧੀਆ ਗਾ ਫਿਰ ਅੱਛਾ ਅੱਛਾ।
ਹਾਂ ਮਤਲਬ ਫਿਰ ਬਾਦ ਬਾਅਦ ਬਾਅਦ ਚ ਵੀ ਮਤਲਬ ਕਿ ਜ਼ਿਆਦਾ ਨ ਨਹੀਂ ਮਹਿੰਗਾ ਹੈਗਾ ਪੰਜ ਸੌ ਰੁਪਇਆ ਮਹੀਨੇ ਦਾ ਰਿਚਾਰਜ ਹੋਊਗਾ।
ਅੱਛਾ,
ਹਾਂਜੀ ਹਾਂਜੀ, ਤੇ ਜੇ ਜੇ ਤੁਸੀਂ ਟੀ ਵੀ ਵਾਲਾ ਵੀ ਲੈਣਾ ਹੋਇਆ ਨਾ ਟੀ ਵੀ ਵਾਲਾ। ਜਿਵੇਂ ਸਮਾਰਟ ਟੀ ਵੀ ਹੋ ਜਾਂਦੇ ਉਹ ਵੀ ਜ਼ਿਆਦਾ ਮਹਿੰਗਾ ਨਹੀਂ ਹੈਗਾ ਉਹ ਵੀ ਛੇ ਸੌ ਰੁਪਇਆ ਮਿਲਣਾ ਤੇ ਉਹਦਾ ਜੀਓ ਦਾ ਲਾ ਲਓ ਤੁਸੀਂ ਸੱਤ ਸੌ ਰੁਪਇਆ ਮਹੀਨਾ।
ਅੱਛਾ ਅੱਛਾ, ਮਤਲਬ ਜੇ ਏਅਰਟੈਲ ਵਾਲਾ ਇੱਕ ਮਹੀਨੇ ਦਾ ਲਾਈਏ ਆਪਾਂ ਸਮਾਰਟ ਟੀ ਵਾਲਾ ਤੇ ਛੇ ਸੌੁ
ਹਾਂਜੀ, ਛੇ ਸੌ ਰੁਪਏ ਫੋੱਲ। ਤੇ ਨਾਲੇ ਚਾਰ ਤੁਆਨੂੰ ਮਿਲਨਗੇ ਚਾਰ ਮੋਬਾਈਲ ਤੁਸੀਂ ਚਲਾ ਸਕਦੇ ਓ ਤੇ ਤੇ ਤੁਸੀ ਲੈਪਟੋਪ ਵੀ ਚਲਾ ਸਕਦੇ ਓ ਅ ਸਿਸਟਮ ਕੰਪਿਊਟਰ ਵੀ ਚਲਾ ਸਕਦੇ ਓ ਤੇ ਨਾਲੇ ਸਮਾਰਟ ਟੀ ਵੀ ਨਾਲੇ ਬੌਤ ਫਾਇਦਾ ਐ।
ਅੱਛਾ, ਤੇ ਨਾਲੇ ਓਟੀਟੀ ਐਪ ਵੀ ਮਿਲਦੇ ਹੋਣੇ।
ਹਾਂਜੀ, ਓ ਟੀ ਟੀ ਬੜੇ ਮਿਲਦੇ ਨੇ ਮਤਲਬ ਐ ਜੀਓ ਸਟਾਰ ਵੀ ਮਿਲਦਾ ਏ ਤੇ ਨਾਲੇ ਹੋਰ ਵੀ ਬੜੇ ਓ ਟੀ ਟੀ ਵੀ ਜੀ ਟੀ ਵੀ ਮਿਲਦਾ ਏ ਇਦੇ ਵਿੱਚ ਸਾਨੂੰ ਓ ਵੀ ਮਿਲਦਾ ਨੈੱਟਫਲਿਕਸ ਵੀ ਮਿਲਦਾ ਏ ਬੌਤ ਆਈਟਮਾਂ ਮਿਲਦੀਆਂ ਨੇ।
ਅੱਛਾ-ਅੱਛਾ ਤੇ ਮਤਲਬ ਘਰੇ ਆ ਕੇ ਲਾ ਦਿੰਦੇ ਨੇ ਕਿ ਮਤਲਬ
ਨਈ, ਨਈ, ਨਈ, ਸਾਰਾ ਸਾਰਾ ਲੋਂਚਿੰਗ ਦਾ ਜ਼ਿੰਮੇ ਪਤਾ ਨੀ ਮਤਲਬ ਸਾਰੀ ਹੁੰਦੀ ਏ ਜੇੜੇ ਲੋਂਚ ਕਰਨੇ ਨੇ।
ਅੱਛਾ-ਅੱਛਾ, ਓ ਓਦੇ ਅਲੱਗ ਚਾਰਜਿਜ ਨੀ ਹੁੰਦੇ।
ਨਾ-ਨਾ ਕੁਛ ਨੀ ਮੇਂਟੇਨੈਸ ਦੇ ਤੇ ਉਦੇ ਕੋਈ ਚਾਰਜਿਜ ਨੀ ਹੈਗੇ ਓ ਲਾਣਗੇ ਇੰਸਟਾਲਮੈਂਟ ਦਾ ਕੋਈ ਚਾਰਜਿਜ ਨਈ ਹੈਗਾ ਸਬ ਓ ਹੀ ਕਰਨਗੇ। ਡਿੱਬਾ ਵੀ ਓਹੀ ਦੇਣਗੇ ਸਬ ਕੁਛ ਓਹੀ ਕਰਨਗੇ।
ਅੱਛਾ, ਵਦੀਆ ਤਾਂ ਤੇ ਅ ਜੀਓ ਦਾ ਵੀ ਤੁਸੀਂ ਲਗਵਾਇਆ ਕਦੇ?
ਜੀਓ ਦਾ ਸੱਤ ਸੌ ਰੁਪਇਆ ਮਹੀਨੇ ਦਾ ਹਿਸਾਬ ਏ। ਮਤਲਬ ਪੈਲਾਂ ਤਾਂ ਸਟਾਰਟਿੰਗ ਚ ਓ ਲਗਾਣਗੇ ਤਾਂ ਪੰਦਰਾਂ ਸੌ ਰੁਪਇਆ ਲੱਗੇਗਾ ਤੇ ਤਿੰਨ ਮਹੀਨੇ ਦਾ ਹੁੰਦਾ ਪੈਲਾਂ ਪੰਜ ਸੌ ਰੁਪਏ ਮਹੀਨਾ ਬਾਦ ਚ ਫਿਰ ਓ ਸੱਤ ਸੌ ਰੁਪਏ ਦਾ ਕਰਦੇ ਨੇ। ਮਹੀਨੇ ਦਾ।
ਅੱਛਾ-ਅੱਛਾ, ਓ ਮੈਂਗਾ ਹੈਗਾ।
ਓ ਮਹਿੰਗਾ ਪੈਂਦਾ।
ਤੇ ਐ ਓਨਲਾਈਨ ਐਪਲੀਕੇਸ਼ਨ ਫਿਲ ਕਰਨੀ ਹੁੰਦੀ ਐ ਕੇ ਓਫਿਸ ਤੇ ਜਾਣਾ ਪੈਂਦਾ ਸਾਨੂੰ ਓਨਲਾਈਨ ਈ ਹੋਏਗੀ ਤੇ ਕਿੰਨੇ ਦਿਨ ਲੱਗਦੇ ਏਦੇ।
ਕੀ ਕੈ ਰੇ ਓ?
ਕਿੰਨੇ ਦਿਨ ਲਗ ਜਾਂਦੇਨ?
ਓ ਤਾਂ ਕੋਈ ਨੀ ਮਤਲਬ ਜਿਵੇ ਤੁਸੀਂ ਅੱਜ ਅਪਲਾਈ ਕੀਤਾ ਤੇ ਦੋ-ਇੱਕ ਦਿਨ ਚ ਆ ਜਾਣਗੇ ਓ ਲਾਣ ਆਲੇ।
ਅੱਛਾ-ਅੱਛਾ।
ਹੂੰ-ਹੂੰ। ਮਤਲਬ ਇੱਕ, ਇੱਕ-ਦੋ ਘੰਟੇ ਚ ਤੁਆਡੇ ਕੋਲ ਫੋਨ ਆ ਜੇਗਾ ਕੰਪਨੀ ਆਲੇ ਦਾ ਫਿਰ ਇੱਕ-ਦੋ ਦਿਨ ਵਿੱਚ ਲਾਣ ਵੀ ਆ ਜਾਣ ਗੇ।
ਅੱਛਾ, ਤੇ ਪੈਸੇ ਜੇੜੇ ਹੁੰਦੇ ਓ ਪੈਲਾਂ ਈ ਲੈ ਲੈਂਦੇ।
ਹਾਂ ਓ ਪੈਲਾਂ ਈ ਲੈਨ ਓ ਪੈਲਾਂ ਈ ਲੈਂਦੇ ਨੇ
ਅੱਛਾ-ਅੱਛਾ, ਤੇ ਏਦਾਂ ਫਰੋਡ ਵਗੈਰਾ
ਨਾ, ਨਾ, ਨਾ, ਜੇ ਤੁਸੀਂ ਮਤਲਬ ਕੰਪਨੀ ਦੀ ਓਰੀਜਨਲ ਸਾਈਟ ਤੋਂ ਕਰੋਗੇ ਤਾ ਤਾ ਫਰੋਡ ਦਾ ਮਤਲਬ ਈ ਨਈ ਬਣਦਾ ਜੇੜੀ ਓਫੀਸ਼ੀਅਲ ਸਾਈਟ ਹੈਗੀ ਏ। ਜੇ ਵੈਹੇ ਤੁਸੀਂ ਮਤਲਬ ਏ ਨਈ-ਨਈ ਵੈਹੇ ਕੋਈ ਬੰਦਾ ਬੁੰਦਾ ਆਇਆ ਕੇ ਕਿਸੇ ਨੇ ਨੰਬਰ ਦਿੱ ਤਾਂ ਤੇ ਐਵੇਂ ਮਤਲਬ ਕੋਈ ਆਇਆ ਕਿ ਤੁਸੀਂ ਲਾ ਲਓ ਯਾ ਮੈਸੇਜ ਆਇਆ ਤੁਆਡੇ ਕੋਲ ਵਟਸਐਪ ਤੇ ਕਿਸੇ ਨੰਬਰ ਤੋ ਓ ਫਰੋਡ ਹੁੰਦੇ ਨੇ ਪਰ ਜੇ ਤੁਸੀਂ ਕੋ ਕੰਪਨੀ ਦੀ ਓਰੀਜਨਲ ਵੈੱਬਸਾਈਟ ਤੋਂ ਕਰੋਗੇ ਨਾ ਅਪਲਾਈ ਫਿਰ ਨੀ ਹੁੰਦਾ ਤੇ ਦੁਜੀ ਗੱਲ ਹੈਗੀ ਏ, ਮਨ ਲਓ ਜਾਣ ਪਹਿਚਾਣ ਜਿਵੇਂ ਜਾਣ ਪਹਿਚਾਣ ਨਈ ਹੁੰਦੀ ਕਿਸੇ ਦੀ
ਹਾਂਜੀ-ਹਾਂਜੀ। ਅੱਛਾ।
ਮੈਂ ਇੱਕ ਵਾਰ ਲਵਾਏ ਸੀ। ਉਹ ਕੰਮਪਨੀ ਵਾਲੇ ਨੇ। ਪਹਿਲੇ ਪੈਸਾ ਪੈ ਲੈ ਤੇ ਮੈਂ ਬਲਕਿ ਕੇ ਕਿਹਾ। ਕਿ ਨਈ ਮੈਂ ਬਾਦ ਚ ਦੇਵਾਂਗੀ। ਕਿਉਂਕੀ ਕਾਰ ਪਤਾ ਨੀ ਨਾ ਹੁੰਦਾ ਯਾਰ ਥੋੜੇ ਬਹੁਤ ਲੈ ਲਓ। ਤੇ ਉਹਨਾਂ ਨੇ ਕਾ ਨਈ ਫੁਲ ਪੇਮੈਂਟ ਪਹਿਲਾਂ ਹੀ ਆਊਗੀ। ਤੇ ਉਸ ਤੋਂ ਬਾਅਦ ਉਹਨਾਂ ਨੇ ਨੰਬਰ ਵੀ ਬੰਦ ਕਰ ਤਾ ਤੇ ਨਾਲੇਫ। ਆਏ ਵੀ ਨੀ ਆਪਨੇ ਲਗਾਨੇ ਨਾ ਕੋਈ ਕੁਛ, ਤੇ ਨੰਬਰ ਵੀ ਬੰਦ ਕਰਤਾ।
ਅੱਛਾ-ਅੱਛਾ-ਅੱਛਾ ਹੁੰ, ਉਹ ਨਾ ਫਰੋਡ ਹੋਨਾ ਐ, ਉਹ ਨਾ ਤੁਹਾਨੂੰ। ਤੁਸੀਂ ਚੈਕ ਨੀ ਕੀਤਾ ਕਿਵੇਂ ਇਆ ਸੀ ਤੁਹਾਡੇ ਕੋਲ ਮਤਲਬ ਨੰਬਰ ਵਟਸਐਪ ਤੇ ਮੈਸੇਜ ਆਇਆ ਸੀ ਕੋਈ।
ਆਹੋ ਵਟਸਐਪ ਤੇ ਹੀ ਆਇਆ ਸੀ।
ਹਾਂ, ਉਹ ਫਰੋਡ ਹੁੰਦੇ ਨੇ ਵਟਸਐਪ ਤੇ ਮੈਸੇਜ।
ਉਹ ਤਾਂ ਮਤਲਬ ਸਸਤਾ ਵੀ ਸੀਗਾ। ਆਹੋ ਉਹ ਸ ਉਹ ਕਰਕੇ ਨਾ ਸਸਤਾ ਕਰਕੇ ਮੈਂ ਕਿਹਾ ਚੱਲ ਵਧੀਆ ਹੈਗਾ।
ਹੁੰ-ਹੁੰ-ਹੁੰ ਨਈ ਮੰਨ ਲੋ ਤੁਹਾਡੇ ਕੋਲ ਤੁਹਾਡੇ ਕੋਲ ਸਿੱਧਾ ਵਟਸਐਪ ਤੇ ਕੋਈ ਮੈਸੇਜ ਵੀ ਆਏ ਨਾ ਯਾ ਕੋਲ ਆਏ ਤਾਂ ਉਹਨੂੰ ਨਾ ਓਯਿਓ ਬੋਲੋ ਕਿ ਮੈਂ ਬ ਵੈੱਬਸਾਈਟ ਤੋਂ ਮੈਂ ਕਰ ਲਾਂਗੀ ਕੋਈ ਗੱਲ ਨੀ। ਤੁਸੀਂ ਮੈਨੂੰ ਔਫਰ ਬਤਾ ਦੋ, ਆਪਣੇ ਦੱਸ ਦੋ ਜੋ ਵੀ ਐ ਤੁਹਾਡੇ ਔਫਰ ਹੇਗੇ ਨੇ ਮੈਂ ਵੈੱਬਸਾਈਟ ਤੋਂ ਵੇਖ ਕੇ ਔਡਰ ਕਰ ਲਾਂਗੀ, ਹਾਂਜੀ।
ਠੀਕ ਐ। ਏਹ ਸਈ ਹੈਗਾ ਬਲਕਿ ਮੈਂ ਮੈਂ ਉਹ ਸੋਚ ਮੈਂ ਲਗਵਾਨਾ ਈ ਸੀਗਾ ਕਿਉਂਕਿ ਉਹ ਜੋਬ ਲੱਗ ਗੇਆ, ਤੇ ਵਰਕ ਫਰੋਮ ਹੋਮ ਈ ਹੇਗਾ। ਉਹ ਵਰਕ ਨਾ ਤੇ ਮੈਂ ਕਿਹਾ ਵਾਈਫਾਈ ਲਗਵਾਵਾਂ। ਤੇ ਮੈਂ ਹੁੰ ਉਹੀ ਸੋਚ ਰੀ ਸੀ ਕਿਹੜਾ, ਮੈਂ ਜੀਓ ਦਾ ਸੋਚਿਆ ਹੋਇਆ ਸੀ। ਬੀ ਜੀਓ ਦੇ ਨੈਟਵਰਕ ਵਧੀਆ ਹੇਗੇ ਨੇ। ਤੇ ਜੀਓ ਦਾ ਲਗਵਾਂਦੇ ਆਂ ਪਰ ਹੁਣ ਤੁਸੀਂ ਏਅਰ ਟੇਲ ਦਾ ਦੱਸ ਰੇ ਓ ਮੈਨੂੰ ਉਹ ਜ਼ਦਾੱ ਵ ਬੈਨਿ ਟ ਲਗ ਰਾ।
ਨਈ ਏਅਰਟੇਲ 'ਚ ਅੱਜ ਕੱਲ ਜਾਦਾ ਜ਼ਿਆਦਾ ਬੈਨੀਫਿਟ ਹੈਏ ਉਹਨੇ
ਤੁਹਾਡਾ ਜਿੱਦਾ ਟੀਵੀ ਹੈਗਾ ਐ, ਉਹ ਵੀ ਸਾਡਾ ਸਮਾਰਟ ਟੀਵੀ ਬਨ ਜਾਊਗਾ ਨਾ?
ਹਾਂਜੀ-ਹਾਂਜੀ ਓਵੀ ਸਮਾਰਟ ਉਹ ਲੈ ਜਾਨਗੇ ਨਾ, ਬੁਕਸ ਲੈ ਜਾਨਗੇ ਤੇ ਉਹਦੇ ਬਨੋ
ਰਾ ਚੱਲਨਗੇ
ਹਾਂਜੀ-ਹਾਂਜੀ ਸਾਰੇ ਜੋ ਮਰਜ਼ੀ ਟੀਵੀ ਚੈਨਲ ਚਲਾਓ। ਤੁਸੀਂ ਜਿਹੜਾ ਹੁੰਦਾ ਐ।
ਅੱਛਾ ਮੈਂ ਵਧੀਆ, ਐ ਵਧੀਆ ਫੇ
ਤੇ ਨਾਲੇ ਸੁ ਉਹ ਅਲਗ ਚੁ ਨੇ ਜਿਹੜੇ ਓ ਨੈਕ ਫਰਿਕਸ ਵਗੈਰਾ ਜੋ ਵੀ ਹੋਏਗਾ
ਅੱਛਾ-ਅੱਛਾ। ਤੇ ਤੁਸੀਂ ਮੈਨੂੰ ਨੰਬਰ ਵਗੈਰਾ ਭੇਜਨਾ ਫੇਰ ਨਾ ਮੈਂ ਕਰਾਂਗੀ ਗੱਲ ਏਅਰ ਟੇਲ ਵਾਲੇਆਂ ਤੇ
ਜਿੱਤੋਂ ਮੈਨੇ ਲਗਾਆ ਸੀ ਨਾ।
ਹਾਂਜੀ-ਹਾਂਜੀ, ਹਾਂਜੀ ਹਾਂ ਕਿਉਂਕਿ ਮੈਂ ਨਾ ਪਹਿਲਾਂ ਏਦਾਂ ਹੋ ਚੁੱਕਿਆ ਨਾ ਫਿਰ ਡਰ ਈ ਲੱਗਦਾਏ ਇਦਾਂ ਵਾਰ-ਵਾਰ ਕੋਈ ਨਿਪਟਾਵੇ
ਨਈ ਮੈਨੇ ਤਾਂ ਪਤਾ ਕੀ ਕੀਤਾ ਸੀ ਮੈਂ ਤਾਂ ਉੱਥੇ ਚੱਲ ਗਿਆ ਸੀ ਆਪਨਾ। ਜਿੜਾ ਐ ਨੀ ਹੁੰਦੇ ਜੇੜੇ ਵਾਈ-ਫਾਈ ਏ ਕਸਟਮਰ ਕੇਅਰ ਹੁੰਦੇ ਨੇ। ਏਅਰਟੈੱਲ ਦੇ ਤੇ ਉੱਦੇ ਜੀਓ ਦੇ। ਮੈਂ ਤਾਂ ਸਿੱਧਾ ਉੱਥੇ ਚੱਲ ਗਿਆ ਸੀ ਤੇ ਉਹਨਾਂ ਨੇ ਨੰਬਰ ਦਿੱਤਾ ਸੀ ਮੈਨੂੰ ਕੀ ਇਹ ਬੰਦੇ ਨੇ ਗੱਲ ਕਰ ਲਓ ਇਹ ਲਾਂਦਾਏ ਤੇ ਫੇਰ ਉਹ ਟਾ ਆਪਾ ਜਿਹੜੇ, ਜਿਹੜੇ ਬੈਠੇ ਨੇ ਫਿਰ ਉਹ ਤਾਂ ਸਾਹਮਨੇ ਈ ਹੈਗੇ ਨੇ।
ਅੱਛਾ, ਸਈ-ਸਈ ਗੱਲ ਏ, ਸਈ ਗੱਲ ਐ। ਓਹੀ ਨਾ ਅੱਜ ਕੱਲ ਬੋਤ ਈ ਸਕੈਮ ਚੱਲਿਆ ਐ। ਔਫਲਾਈਨ ਤੇ ਔਫਲਾਈਨ, ਔਨਲਾਈਨ ਔਨਲਾਈਨ ਹਰ ਚੀਜ਼ ਚ ਸਕੈਮ ਹੈਗਾ ਐ ਬਸ ਅੱਜ-ਕੱਲ ਤਾਂ ਡਰ ਈ ਲੱਗਦਾਏ। ਕੋਈ ਕੰਮ ਕਰੋ ਨਾ ਏਦਾਂ ਲੱਗਦਾ ਕਿ ਕੰਮ ਹੋ ਜਾਵੇ ਸਾਡਾ ਪਹਿਲਾਂ, ਪੇਮੈਂਟ ਤਾਂ ਪਹਿਲਾਂ ਦੇਨੀ, ਦੇਨੀ ਨੀ ਚਾਹੀਦੀ ਅੱਜ
ਹਾਂਜੀ-ਹਾਂਜੀ ਅੱਜ ਸਕੈਮ ਤਾਂ ਅੱਜ-ਕੱਲ ਹਰ ਚੀਜ਼ ਫਰੋਡ, ਹਰ ਚੀਜ਼ ਤ ਈ ਚੱਲਦੇ ਪਏ ਨੇ ਐ ਨਈ ਕਿ ਇੱਕ ਚੀਜ਼ ਤੇ ਹਰ ਚੀਜ਼ 'ਤੇ ਚੱਲਦੇ ਪਏ ਨੇ। ਹੁਣ ਤੁਸੀਂ ਐ ਲਾ ਲਓ। ਮੇਰੀ ਜੋਬ ਲੱਗੀ ਸੀ, ਅਜੇ ਪਿੱਛੇ ਅਤੇ ਨਾਲੇ ਤਿੰਨ ਮਹੀਨੇ ਦੀ ਟ੍ਰੇਨਿੰਗ ਵੀ ਹੋ ਤੇ ਤਿੰਨ ਮਹੀਨਿਆਂ ਦੀ ਟ੍ਰੇਨਿੰਗ ਦੇ ਬਾਅਦ। ਫਿਰ ਮਤਲਬ ਤਿੰਨ ਮਹੀਨੇ ਦੀ ਟ੍ਰੇਨਿੰਗ ਦਾ ਤਾਂ ਕੁਛ ਨਹੀਂ ਮਿਲਿਆ ਮੈਨੂੰ। ਚਲੋ ਉਹ ਤਾਂ ਕੋਈ ਨਈ ਅਤੇ ਉਸ ਤੋਂ ਬਾਅਦ ਦੋ ਮਹੀਨੇ ਸੈਲਰੀ ਵੀ ਦਿੱਤੀ। ਅਤੇ ਤੀਜੇ ਮਹੀਨ ਦੀ ਪੂਰੀ ਸੈਲਰੀ ਨਹੀਂ ਦਿੱਤੀ ਤੇ ਪੂਰੇ ਮਹੀਨੇ ਦੀ ਕੰਮ ਕਰਾਕੇ। ਭਾਜੀ ਏ ਕੰਪਨੀ ਫੋਨ ਵੀ ਕਰੇ ਮੈਂ ਕਿਹਾ ਤੇ ਮੈਸੇਜ ਵੀ ਕਰੇ ਕੋਈ। ਰਿਪਲਾਈ ਨਹੀਂ, ਕੋਈ ਕੋਲ ਨਹੀਂ ਉਠਾਉਣਾ ਕੁਛ ਵੀ ਨਈ ਤੇ ਪਹਿਲੇ ਕਹਿੰਦੇ ਬੈਂਕ ' ਕੋਈ ਐਰਰ ਚੱਲ ਰਿਹਾ। ਬੈਂਕ 'ਚ ਐਰਰ ਚੱਲ ਰਿਹਾ ਜੋ ਵੀ ਦਸ ਪੰਦਰਾਂ ਦਿਨ ਅਤੇ ਮਤਲਬ ਦੋ ਤਿੰਨ ਦਿਨ, ਦੋ ਤਿੰਨ ਦਿ ਦਸ ਪੰਦਰਾਂ ਦਿਨ ਨਿਕਾਲਤੇ ਫਿਰ ਵੀ ਨਹੀਂ ਸੈਲ ਰੀ ਆਈ ਫਿਰ ਪਤਾ ਨੀ ਮਲ ਹਮ ਨਾਲ ਨੰਬਰ ਚੱਕਿਆ ਨਾ ਕੁਚ
ਹਾਂਏ ਰ ਨਾ ਉਹ ਓਹੀ ਪ ਲਿਆ ਅੱਜ ਕਲ ਅੱਧਾ ਬੜਾ ਚੁੰ ਮੇਰਾ ਉਹਨੂੰ ਫ ਵਰਕ ਫਰੋਮ ਹੋਮ ਲੱਗਿਆ ਤਾਂ ਹੈ ਤੇ ਪਰ ਜਦੋਂ ਤੱਕ ਪਹਿਲੀ ਸੈਲਰੀ ਨੀ ਆ ਜਾਦੀ ਕਦੀ ਉਦੋਂ ਤੱਕ ਡਰ ਹੀ ਹੈਗਾ ਹੈ। ਪਰ, ਮੈਂ ਕਹਿੰਦੀ ਹਾਂ ਮੈਂ ਮੈਂ ਨ ਕਰ ਕੋਈ ਜੇ ਪੇਮੈਂਟ ਵਗੈਰਾ ਮੰਗੀ ਉਹ ਨੀ ਮੈਂ ਪ ਹ ਮੈਂ ਇੱਕ ਮਹੀਨਾ ਟਰਇ ਤ ਕਰਨਾ। ਉਹੀ ਗੱਲ ਹੈ ਨਾ ਕੀ ਪਤਾ ਕਿੱਦਾਂ ਦੇ ਹੋਣ, ਕਿ ਕਿੱਦਾਂ ਦੇ ਨੇ ਹਨਾ?
ਹੁਣ ਤੁਸੀਂ ਹਾਂਜੀ ਹੁਣ ਤੁਸੀਂ ਐ ਲਾ ਲਓ ਮੇਰੇ ਤੋਂ ਬਿਨਾਂ ਪੇਮੈਂਟ ਦੇ ਹੀ ਮਤਲਬ ਚਾਰ ਮਹੀਨਾ ਮੇਰੇ ਕੋਲ ਖਰਚਾ ਕੇ ਕਿੱਥੇ ਪੰਜ ਤਿੰਨ ਮਹੀਨੇ ਦੀ ਟ੍ਰੇਨਿੰਗ ਅਤੇ ਦੋ ਮਹੀਨੇ ਪੰਜ ਅਤੇ ਇੱਕ ਮਹੀਨੇ ਛੇ ਮਹੀਨੇ ਮੈਂ ਕੰਮ ਕੀਤਾ ਉਹਨਾਂ ਦਾ। ਤੇ, ਮੈਨੂੰ ਪੈਸਾ ਕਿੰਨਾ ਮਿਲਿਆ ਦੋ ਮਹੀਨੇ ਤਾਂ ਉਹ ਫਾਇਦਾ ਥੋੜਾ ਨਾ ਹੋ ਏਆ। ਚਾਰ ਮਹੀਨੇ ਦਾ ਮੈਂ ਫਰੀ ਦਾ ਹੀ ਕੀਤਾ ਉਹਨਾਂ ਦਾ। ਟ੍ਰੇਨਿੰਗ 'ਚ ਉਹ ਵੀ ਕੰਮ ਹੀ ਕਰਵਾਇਆ ਸੀ।
ਸਹੀ ਗੱਲ ਹੈ ਮਿਹਨਤ ਹੁੰਦੀ ਐ ਬੰਦੇ ਦੀ। ਆਪਣੀ ਮ ਬੰਦਾ ਮਿਹਨਤ ਕਰਦਾ ਕਿਸ ਲਈ ਆ। ਪੈਸਾ ਕਮਾਣ ਵਾਸਤੇ ਈ ਕਰਦਾ ਐ। ਅੱਜ ਕੱਲ ਉਹੀ ਨਾ ਫਰੋਡ ਕਰਕੇ ਦੁਨੀਆਂ ਪਤਾ ਨੀ ਕੀ ਕਿੰਨੇ, ਕਿੰਨੇ ਫਰੋਡ ਚੱਲੇ ਹੋਏ ਨੇ। ਪਤਾ, ਨੀ ਕਿੱਦਾਂ ਏਦਾਂ ਪੈਸਾ ਬਚਦਾ ਹੈ ਏਦਾਂ ਦਾ ਸਮਝ ਨੀ ਆਉਂਦੀ ਸਾਨੂੰ ਤਾਂ ਸਹੀ ਸਹੀ ਗੱਲ ਹੈ ਉਹੀ ਹੈ ਨਾ ਕਲਮ ਹੀ ਖ਼ਰਾਬ ਕਰਦੇ ਨੇ ਆਪਣੇ ਫੇਿਰ ਉਹ ਇੱਕ ਉਹੀ ਗੱਲ ਆ ਜਾਂਦੀ ਆ।
ਇਹ ਇੰਨਾ ਇੰਨਾ ਪੈਸੇ ਲੈ ਕੇ ਬਾਗ ਜਾਂਦੇ ਨੇ ਨ
ਸਹੀ ਗੱਲ ਸਹੀ ਕ ਅੱਜ ਭਲ ਕੋਈ ਭਰੋਸਾ ਨੀ। ਹੋਰ ਸੁਣਾਓ ਹੋਰ ਡਿਨਰ ਪਾਣੀ ਹੋ ਗਿਆ ਤੁਹਾਡਾ।
ਹਾਂਜੀ ਹਾਂਜੀ ਬਸ ਹੁਣੇ ਹੀ ਹੋਇਆ ਹੈ।
ਅੱਛਾ ਕੀ ਬਣਾਇਆ ਸੀ ਫਿਰ ਆਜ?
ਨਹੀਂ ਬਸ ਉਹ ਬਣਾਈ ਸੀ। ਛੋਲੇ ਬਣਾਏ ਸੀ।
ਅੱਛਾ, ਹਾਂ ਕਿਹੜੇ ਛੋਲੇ ਬਣਾਏ? ਸੁਕੇ ਬਣਾਏ ਸੀ ਤਰੀ ਵਾਲੇ? ਅੱਛਾ ਦੋਵੇਂ ਬਣਾ ਚਲੋ ਵਧੀਆ ਹੈ। ਹੋਰ ਘਰ ਪਰਿਵਾਰ ਸਭ ਠੀਕ?
ਹਾਂਜੀ, ਹਾਂਜੀ ਸਭ ਠੀਕ ਤੁਸੀਂ ਦੱਸੋ ਤੁਹਾਡੇ ਠੀਕ ਹੈ? ਹੋ ਤੁਸੀਂ ਕਰ ਲਿਆ ਡਿਨਰ ਪਾਣੀ?
ਹਾਜੀ, ਕਰ ਲੀਤਾ।
ਅੱਛਾ ਜੀ, ਚਲੋ ਚੰਗੀ ਗੱਲ ਐ।
ਹਾਂਜੀ, ਹਾਂਜੀ ਚਲੋ ਠੀਕ ਐ। ਸਹੀ ਗੱਲ ਆ ਸਹੀ ਗੱਲ ਚਲੋ ਠੀਕ। ਸਤਿ ਸ੍ਰੀ ਅਕਾਲ ਜੀ।